ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਥੜੋ ਮਜ਼ਬੂਤ ਘੱਟ ਐ।
ਹੁਣਈ।
ਹਾਂ। ਹਾਂਜੀ- ਹਾਂਜੀ- ਹਾਂਜੀ।
ਹਾ। ਕਿਵੇਂ ਹੋ? ਬਸ ਵਧੀਆ। ਕੀ ਕਰਦੇ?
ਮੇਰੇ ਤੋਂ ਕੁੱਛ ਨੀ, ਤੁਸੀਂ ਕੀ ਕਰਦੇ ਪਏ?
ਬਸ ਬੈਠੇ ਆ। ਹੋਹੀ ਦੇਖ ਰਿਹਾ ਬੱਚਿਆਂ ਦਾ ਹੁਣ। ਸਕੂਲ ਦਾ ਹੀ ਚੱਲ ਰਿਹਾ। ਕਿਵੇਂ ਕਿਹੜੇ ਸਕੂਲ 'ਚ ਇਹ ਕਰਨਾ, ਕਿਹੜੇ ਨਹੀਂ।
ਅੱਛਾ। ਹਾਂਜੀ।
ਠੀਕ।
ਹੂ
ਹੋਰ ਤੁਸੀਂ ਕੀਦੇ? ਹੁਣ ਕਿਵੇਂ ਦੇਖੋ ਅੱਜ ਤਾਂ ਹੁਣ, ਗ ਪ੍ਰਾਈਵੇਟ ਸਕੂਲ ਜਿਹੜੇ ਅਲੱਗ ਹੈ। ਗੌਰਮੈਂਟ ਸਕੂਲ ਨੇ ਵੱਖਰੇ। ਉਹਨਾਂ ਦੀ ਫੀਸਾਂ ਹੀ ਦੇਖ ਲਓ, ਤੁਸੀਂ ਕਿੰਨੀ ਹੋ ਗਈ ਹੈ।
ਪ੍ਰਾਈਵੇਟ ਸਕੂਲ ਤਾਂ, ਅੱਜ ਕੱਲ੍ਹ ਫੀਆਂ ਬਹੁਤ ਹਨ ਪ੍ਰਾਈਵੇਟ ਸਕੂਲਾਂ ਦੀਆਂ।
ਬਹੁਤ ਜਿਆਦਾ ਨੇ।
ਹੂ, ਬਹੁਤ ਜ਼ਿਆਦਾ ਫੀ ਹੈ। ਗੌਰਮੈਂਟ ਸਕੂਲ ਹੈਵ ਤਾਂ ਪੜ੍ਹਾਈਆਂ ਥੋੜ੍ਹੀਆਂ, ਜਿਹੀਆਂ ਅੱਛੀਆਂ ਹੈ ਹੀਆਂ। ਪ੍ਰਤੀ ਖਾਸ ਨਹੀਂ ਕੁਛ।
ਹਾਂ, ਨਹੀਂ- ਨਹੀਂ ਸਹੀ ਗੱਲ ਹੈ। ਪ੍ਰਾਈਵੇਟ ਸਕੂਲ ਦਾ ਕਿਵੇਂ ਨਾ ਪੜ੍ਹਾਈਆਂ ਹੈਗੀਆਂ। ਲੇਕਿਨ ਫੀਸਾਂ ਤੋਂ ਵੀ ਉਨੀ ਹੈਗੀ ਜ਼ਿਆਦਾ।
ਹਾਂਜੀ -ਹਾਂਜੀ। ਫੀਸ ਪ੍ਰਾਈਵੇਟ ਸਕੂਲ ਬੋਲਣੇ ਤੋਂ ਬਾਅਦ ਫੀ ਬਹੁਤ ਆਏਗੀ ਹੈ।
ਉਈ ਹੋਈ। ਹੁਣ ਕਿਵੇਂ ਇਹਦਾ ਕਿ ਕੀਤਾ ਹੈ। ਨਾ ਗੌਰਮੈਂਟ ਦਾ ਕਿਵੇਂ ਨਾ। ਫੀਸ ਘੱਟ ਹੈ ਤਾਂ ਪੜ੍ਹਾਈ ਉੱਦਾਂ ਦੀ ਹੈ ਨਹੀਂ।
ਹਾਂ, ਜਿਸ ਤਰ੍ਹਾਂ ਆਪਣੇ ਬੱਚੇ ਨੂੰ ਪੜ੍ਹਾਈ ਲੋੜ ਉਸ ਤਰ੍ਹਾਂ ਪੜ੍ਹਾਈ ਹੈ ਨਹੀਂ ਉਧਰ।
ਹਾਂਜੀ। ਉਹੀ, ਕਿ ਨਹੀਂ ਅੱਜ ਦੀ ਜਿਹੜੀ ਪੜ੍ਹਾਈ ਹੈਗੀ ਨਾ ਉਹ ਬੜੀ ਹਾਰਡ ਵੀ ਹੈਗੀ ਕਿਂ ਉਹ ਬਹੁਤ ਮਤਲਬ ਜ਼ਰੂਰੀ ਵੀ ਹੈਗੀ ਆ ਉੱਦਾਂ ਦੀ ਪੜ੍ਹਾਈ। ਜਿੱਦਾਂ ਹੁਣ ਚੱਲ ਰਿਹਾ ਜਨਰੇਸ਼ਨ ਜਿੱਦਾਂ। ਪਹਿਲੇ ਕਿਵੇਂ ਸੀ ਉਹ ਪੜ੍ਹਾਈ, ਇੰਨਾ ਵੈਲਊ ਨਹੀਂ ਸੀਗੀ ਜ਼ਿਆਦਾ। ਬ ਹੁਣ ਜ਼ਿਆਦਾ ਹੀ ਆ ਹੋ ਗਈ ਆ ਪੜ੍ਹਾਈ ਦੀ ਵੈਲਿਊ ਹੁਣ। ਜਿਸ ਤ੍ਹਾਂ ਹੁਣ ਜੋਬ ਵਾਸਤੇ ਵੀ ਦੇਖੋ ਤੁਸੀਂ ਕਿੰਨਾ ਹੀ ਹੁੰਦਾ। ਅੱਜ ਕੱਲ੍ਹ ਬੱਚੇ ਕਿਵੇਂ ਬਾਹਰ ਦੇਸ਼
ਹਾਂ, ਪੜ੍ਹਨੇ ਵਾਸਤੇ ਬਾਹਰ ਦੇਸ਼ ਥੋੜਾ ਜ਼ਿਆਦਾ
ਹਾਂਜੀ। ਤੋ ਉਹਨਾਂ ਨੂੰ ਪੜ੍ਹਾਈ ਉਸ ਮਤਲਬ ਉੱਥੇ ਦੀ ਮਤਲਬ ਚਾਹੀਦਾ ਸਾਨੂੰ ਲੈਂਗੁਏਜ। ਓਥੇ ਦੀ ਲੈਂਗਏਜ ਆਨਾ ਜ਼ਰੂਰੀ ਤੋ ਓਦੇ ਕਰਕੇ ਤੋ ਫਿਰ ਗੋਰਮੈਂਟ ਦੇ ਵਿੱਚ ਯੇ ਸਭ ਚੀਜ਼ਾਂ ਨਈ ਓਂਦੀ ਨਾ।
ਹਾਂਜੀ, ਹਾਂਜੀ, ਹਾਂਜੀ।
ਤੋ ਓਦੇ ਕਾਰਕੇ ਅਸੀ ਫਿਰ ਓਨਾਂ ਨੂੰ ਲੱਗਦਾ ਕਿ ਪ੍ਰਾਈਵੇਟ ਈ ਮਤਲਬ ਬੇਸਟ ਹੈਗਾ ਹਾਂਜੀ, ਨੀ ਅੱਜ ਆੱਜ-ਕੱਲ ਤਾ ਕਿਵੇਂ ਆ ਗੇਆ ਨਾ ਸ ਸਾਰਾ ਸੀ ਬੀ ਐੱਸ ਸੀ ਆਗੇਆ ਇੱਕ, ਆਈ ਜੀ ਆਈ ਜੀ ਹੁਦਾਂ ਏਕ ਆਈ ਜੀ ਕਰਕੇ ਕੁਛ ਏਕ ਹੋਰ ਵੀ ਨਵਾ ਆਏਆ ਹੁਣ ਓ ਵੀ ਵਦੀਆ ਨੇ ਹਾਂਜੀ, ਓ ਵੀ ਤਾ ਵਦੀਆ ਹੈਗਾ। ਹਾਂਜੀ, ਓਦੇ ਚ ਕਿਵੇਂ ਨਾ ਬੱਚੇਆਂ ਨੂੰ ਕਿਵੇਂ ਜਾਦਾ ਪੜਾਈ ਮਤਲਬ ਕਿਸ ਤਰਾਂ ਬੱਚੇ ਜਾਦਾ ਨੀ ਹੋਂਦੇ, ਸਕੂਲ ਦੇ ਅੰਦਰ ਇੱਕ ਕਲਾਸ ਸਿਰਫ ਓਨਾਂ ਨੂੰ ਦਸ ਬੱਚੇ ਅਲਾਊਡ ਹੈਗੇ ਕਲਾਸ ਚ, ਜਿਵੇਂ ਹੁਨ ਦੂਜ ਹਾਂਜੀ ਨਵਾਂ ਆਏਆ ਹੁਣ ਈ ਨਵਾਂ ਆਏਆ, ਰਿਜਲਟ ਮੇ ਏਹ ਸਾਲ ਈ ਸੁਣੇਆ। ਕਯੁਂਕਿ ਮੇਰੇ ਪਰਾ ਨੇ ਐਡਮਿਸ਼ਨ ਲਿੱਤੀ ਨਾ ਦੋਨੋਂ ਬੱਚੇਆਂ ਦੀ ਉੱਥੇ। ਐਲ ਕੇ ਜੀ ਤੋ ਤੋ ਓ ਬੋਲਦੇ ਸੀਸ ਮਤਲਬ ਜਿੱਦਾਂ ਫਸਟ ਚ ਵੀ ਕੋਈ ਹੈਗਾ। ਥਡ, ਫੋਥ ਚ ਵੀ ਹੈਗਾ ਨਾ, ਓਨਾਂ ਨੂੰ ਵੀ ਏਈ ਹੈਗਾ ਕਿ ਤੂਸੀ ਸਿਰਫ ਦਸ ਬੱਚੇ ਅਲਾਊਡ ਹੈਗਾ ਤੋਆਨੂੰ ਉਸ ਤੋ ਜਾਦਾ ਬੱਚੇ ਨਈ ਰੱਖ ਸਕਦੇ, ਏਕ ਕਲਾਸ ਦੇ ਅੰਦਰ। ਹਾਂ, ਤੋ ਲੇਕਿਨ ਓਨਾਂ ਦੀ ਫੀ਼ਸ ਤਾਂ ਏਨੀ ਹੈਗੀ ਨਾ ਮਤਲਬ ਫ਼ੀਸ ਹੈਗੀ ਐ, ਇੱਕ ਬੱਚੇ ਦੀ ਡੇਡ ਲਾੱਖ ਰੁਪੇ ਫ਼ੀਸ ਏ। ਐਲ ਕੇ ਜੀ ਦੀ, ਇੱਕ ਹਾਂਜੀ ਸਾਲ ਐਲ ਕੇ ਜੀ ਦੀ ਓ ਵੀ।
ਅਰੇ ਬਾਪ ਰੇ
ਏਦੇ ਕਰਕੇ ਲੇਕਿਨ ਓਨਾਂ ਦਾ ਇਦਾਂ ਹੈ ਕਿ ਨਾ, ਕਿ ਬੱਚਾ ਤੋਆਡਾ ਸਟੈਂਡ ਬੋਲਦਾ ਨਾ, ਪੂਰਾ ਸਟੈਂਡ ਹੋ ਕੇ ਈ ਬਾਹਰ ਨਿਕਲੇਗਾ ਓ, ਏਦਾਂ ਹੈਗਾ ਓਨਾਂ ਨੇ ਕਿਵੇਂ ਦ ਬ ਬੱਚੇ ਘਾੱਟ ਹੈਗੇ ਨਾ ਥੋੜਾ, ਥੋੜਾ ਬੱਚੇ ਦੇ ਉਤੇ ਬਰਾਬਰ ਫੋਕਸ ਰੱਖੇਆ ਜਾਏਗਾ ਨਾ, ਅਗਰ ਬੱਚੇ ਜਿਵੇਂ ਜਾਦਾ ਹੋਂਦਾ ਨਾ, ਉੱਥੇ ਧੇਆਨ ਨੀ ਦਿੱਤਾ ਜਾਂਦਾ ਜਾਦਾ।
ਬਰਾਬਰ ਇੱਕਦਮ ਬਰਾਬਰ
ਕਿ ਓਨਾਂ ਨੇ ਹੁਨ ਓਦੇ ਚ ਲੇਕਿਨ ਓਨਾਂ ਦਾ ਏਨਾ ਹੈਗਾ ਕਿ ਤੁਸੀ ਸਾਰੀ ਚੀਜ਼ ਤੋਆਨੂੰ ਘੱਰ ਕੋਈ ਸਿਖਾਨ ਦੀ ਲੋੜ ਈ ਨੀ ਏ ਬੱਚੇਆਂ ਨੂੰ ਕਿਵੇਂ ਜਿੱਸਤਾ ਆਪਾਂ ਨੀ ਹੁਨ ਕੁੜੀਆਂ ਜਿੱਸਤਾ ਹੈਗਾ, ਘੱਰ ਚ ਕਾੰਮ ਕਿਵੇਂ ਕਰਵਾਨਾ ਸਾਰਾ, ਮਤਲਬ ਆਪਨਾ ਸੇਲਫ ਖੁਦ ਦਾ ਕਿਵੇਂ ਕਰਨਾ ਓ ਸਾਰਾ ਓਨਾਂ ਨੂੰ ਦੱਸਦੇ ਓਨੂੰ ਪੂਰਾ ਆਪਣਾ ਸਿਖਾਂਦੇ ਬੱਚੇਆਂ ਨੂੰ ਪੂਰਾ ਏ ਟੂ ਜੈਡ, ਹਾਂਜੀ ਓਈ ਨਾਲੇ ਪੜਾਈ ਵੀ ਹੈਗੀ ਐ, ਪੜਾਈ ਤੋ ਹੈ ਈ ਆਪਣੀ ਬਟ ਯੇ ਜੋ ਬਾਕੀ ਦੂਜਾ ਕਾੰਮ ਐਕਟੀਵਿਟੀਜ਼ ਏ। ਏ ਆਪਨੇ ਘਰ ਦੇ ਬਾਰੇ ਨੋਲੇਜ ਓ ਸਭ ਓਨਾਂ ਦਾ ਕੰਮ ਏ ਕਰਵਾਨਾ
ਅੱਛਾ
ਦੇਖੋ ਹੁਨ ਤੋ ਪਾਏਆ ਹੈ ਹੁਨ ਓਈਓ ਪਰਾ ਬੋਲ ਰੇਆ ਸੀ। ਤੇ ਐ ਹੁਨ ਪਾਏਆ ਦੇਖੋ ਹੁਨ ਕਿਵੇਂ ਕੀ ਹੋਂਦੈ।
ਹਾਂ ਨਾ, ਪਰ ਪੈਲੇ ਕਿਸੇ ਸੂਕੂਲ ਚ ਇੱਕ, ਇੱਕ ਕਲਾਸ ਚ ਪੱਚੀ, ਪੱਚੀ ਤੀ ਤੀ ਬੰਦੇ ਪੰਜਾਹ, ਪੰਜਾਹ ਵੀ ਹੁੰਦੇ ਕਿਸੀ ਕਲਾਸ ਵੇਚ ਗੋਰਮੈਂਟ ਸਕੂਲ ਚ ਤੇ ਹੁਨ ਵੀ ਏਈ ਕੁਜ ਏ, ਪ੍ਰਾਈਵੇਟ ਸਕੂਲ ਚ ਪੜੀ ਆਂ ਮੈਂ ਵੀ ਪਰ ਪ੍ਰਾਈਵੇਟ ਸਕੂਲ ਚ ਮੇਰੀ ਕਲਾਸ ਏਚ ਪੰਜੀ ਬੱਚੇ ਐ।
ਹਾਂਜੀ, ਨੀ ਆੱਜ-ਕਾੱਲ ਨਾ ਗੋਰਮੈਂਟ ਨੇ ਰੂਲ ਈ ਕਰ ਦਿੱਤਾ ਏ, ਕਿ ਏਕ ਕਲਾਸ ਵਿੱਚ ਤੂਸੀ ਜਿੱਦਾਂ ਪੈਲੇ ਸੀਗੇ ਨਾ ਪੰਜਾਹ ਸ ਸੱਠ ਸਾੱਠ ਬੰਦੇ ਲੇ ਬੱਚੇ ਲੇ ਲੈਂਦੇ ਸੀਗੇ, ਆੱਜ-ਕਾੱਲ ਅਲਾਊਡ ਨਈ ਹੈਗੇ ਓਨੇ।
ਅੱਛਾ।
ਆੱਜ-ਕਾੱਲ ਦੋ ਕਲਾਸਾਂ ਤੂਸੀ ਏ ਕਰ ਦਿੱਤੇ ਨਾ ਓਨਾਂ ਨੇ ਹੁਨ, ਜਿਵੇਂ ਏ ਮੇਰੀ ਕੁੜੀ ਦੇ ਸਕੂਲ ਚ ਵੀ ਇਦਾਂ ਈ ਹੋਏਆ ਐ। ਇੱਕ ਲੋਟਸ, ਤੇ ਇੱਕ ਰੋਜ਼ ਕਾਰ ਤੈ। ਮਤਲਬ ਏ ਡਿਵੀਜ਼ਨ ਔਨ ਬੀ ਡਿਵੀਜ਼ਨ ਇਕ ਹਾਂਜੀ, ਇਦਾਂ ਮਤਲਬ ਬੱਚੇਆ ਨੂੰ ਡਿਵਾਈਡ ਕਰਤੈ, ਕਿਉਂਕਿ ਪਹਿਲੇ ਕਿਵੇਂ ਸੀ ਨਾ, ਇਕ ਕਲਾਸ ਦੇ ਵਿਚ ਹੀ ਸਿਕਸਟੀ ਫਾਈਵ, ਸੈਵਨਟੀ ਇਨਾਂ ਬੱਚੇ ਆ ਰਹੇ ਸੀਗੇ।
ਹਾਂਜੀ, ਹਾਂਜੀ।
ਤੋ ਟੀਚਰ ਨੂੰ ਵੀ ਬੜਾ ਮੁਸ਼ਕਿਲ ਹੋ ਰਿਆ ਸੀ, ਇੰਨੇ ਬੱਚੇ ਨੂੰ ਇਕੱਠੇ ਪੜਾਨਾ। ਔਂਵੇ ਵੇਖ ਓ ਵੀ ਕਿਸੇ ਨੇ ਈਜ਼ਤ ਤੇ ਧੇਆਨ ਨੀ ਦਿੱਤਾ, ਈਜ਼ਤ ਤੇ ਫੇਓ ਮਾਂ ਪੇਓ ਫੇ ਆ ਕੇ ਚ ਕਮਾ ਦੇ, ਤੂਸੀ ਸਾਡੇ ਬੱਚੇ ਨੂੰ ਦੇਖਦੇ ਨੀ ੳ ਜੋ ਅਗੇ ਬੈਠਾ ਓਹਦੇ ਦੇ ਉਤੇ ਧਿਆਨ ਜਾ ਰਿਹਾ। ਜਿਹੜੇ ਪਿੱਛੇ ਏ, ਓਦਾ ਮੁਸ਼ਕਿਲ ਹੋ ਜਾਂਦਾ ਨਾ। ਜੇੜੇ ਪਿੱਛੇ ਬੈਠੇ, ਫੇਰ ਉਸਦੇ ਨਾਲ ਏਦੇ ਕਰਕੇ ਕਿ ਓਨਾਂ ਨੇ ਕੀਤਾ ਨਾ ਹੁਨ ਚਾਲੀ ਸ ਚਾਲੀ ਤੋਂ ਵੀ ਕੀਤਾ। ਥਰਟੀ ਫਾਈਵ ਬੋਲ ਰਹੇ ਸੀ, ਫਿਰ ਵੀ ਲੇਕਿਨ ਹੁਨ ਬੱਚ ਬੱਚੇ ਜਿਵੇਂ ਜਿਆਦਾ ਹੈ ਤੋ ਫਿਰ ਓਨਾਂ ਨੇ ਅੱਧੇ, ਅੱਧੇ ਡਿਵਾਈਡ ਕਰ ਤੇ ਓਨਾਂ ਨੇ
ਅੱਛਾ, ਅੱਛਾ, ਅੱਛਾ।
ਬੋਲਦੇ ਉ ਇਸ ਤੋ ਜਾਦਾ ਸੀ ਫੇਰ ਬੱਚੇ ਹੋਨ
ਨਈ ਲੈਵਾਂਗੇ, ਬਰਾਬਰ ਏ।
ਫੇਰ ਅੱਛਾ ਦਿੱਲੀ-ਦਿੱਲੀ ਪੜ੍ਹਾਈ ਹੋਈ ਨਾ ਅਸਾ ਦੀ ਤੇ ਦਿੱਲੀ ਇੱਕ ਸਕੂਲ ਹੈ ਹੁ ਗੌਰਮੈਂਟ ਸਕੂਲ ਹੈ ਬਹੁਤ ਵੱਡਾ ਸਕੂਲ ਹੈ ਗੌਰਮੈਂਟ ਉਹ ਸੱਤਵੀਂ ਅੱਠਵੀਂ ਤੋਂ ਸ਼ੁਰੂ ਹੁੰਦਾ ਉਹ ਸਕੂਲ ਸੱਤਵੀਂ ਤੋਂ ਅ ਛੇਵੀ-ਛੇਵੀ ਤੋਂ ਸੋਰੀ ਛੇਵੀ ਤੋਂ ਸ਼ੁਰੂ ਹੋਂਦਾ ਪਰ ਉਸੇ ਚ ਵੀ ਮੈਂਨੇ ਦੇਖਿਆ ਅ ਬ ਖ ਇਸ ਤਰ੍ਹਾਂ ਬਹੁਤ ਅਲਗ-ਅਲਗ ਅਲਗ ਹੂਨ ਕੀ ਕਰਦੇ ਕਿ ਜੇਹੜੇ ਅੱਛੇ ਬੱਚੇ ਹੂੰਦੇ ਉਹ ਅ ਵਿਚ ਜਾਸਣ ਅਨ ਇਸਲਾ ਕ ਖ ਗ ਅ ਬ ਹਾਂ
ਕਿਵੇਂ ਕਰਦੇ ਨਾ ਜਿਹਨਾਂ ਨੂੰ ਪਤਾ ਹੈ ਕਿ ਇਹ ਵੀਕ ਹੈ ਬੱਚਾ ਤੋ ਫਿਰ ਉਹਦਾ ਕਿਸਾ ਨਾ ਉਹ ਅਲੱਗ ਰੱਖ ਤੇ ਕਿਹਨੂੰ ਇਹਦੇ ਉੱਤੇ ਜ਼ਿਆਦਾ ਫੋਕਸ ਕਰਨਾ ਪਏਗਾ ਹੁਨ ਇਹਨਾਂ ਦੇ ਸਕੂਲ ਚ ਵੀ ਹੈਗਾ ਏ ਜਿੱਥੇ ਮੇਰੀ ਕੁੜੀ ਜਾਂਦੀ ਓਦੇ ਵੀ ਸੀਗਾ, ਕਿ ਜੇੜੇ ਵੀਕ ਬੱਚੇ ਨੇ ਨਾ ਓਨਾਂ ਨੇ ਅਲਗ ਲੋਟਸ ਦੇ ਵਿਚ ਰੱਖੇ ਹੋਏ‌ ਆ, ਕਿਵੇਂ ਨਾ ਉਥੇ ਜੇੜਾ ਅਸੀ ਓਦੇ ਤੇ ਜਿਆਦਾ ਫੋਕਸ ਕਰ ਸਕੇ
ਹੂੰ, ਹੂੰ।
ਓ ਜੇੜੇ ਠੀਕ ਨੇ ਮਤਲਬ ਕਰ ਸਕਦੇ ਅਪਨੇ ਆਪ ਪੂਰਾ, ਤਾਂ ਓਨਾਂ ਨੇ ਏ ਚ ਰੱਖੇਆ ਓਨਾਂ ਨੂੰ ਕਿਉਂਕਿ ਫਿਰ ਟੀਚਰ ਨੂੰ ਕਨਫਿਊਜ਼ ਹੁੰਦਾ ਨਾ, ਕਿਹੜੇ ਬੱਚੇ ਨੂੰ ਨਹੀ ਆ ਰਿਹਾ ਅਸੀ ਓਨਾਂ ਨੂੰ ਫਿਰ ਤੋ ਦੋਬਾਰਾ ਈ ਲੈਨਾ ਹੈਗਾ, ਤੋ ਇਕ ਸਾਈਡ ਰਹੇਗਾ ਤੋ ਬੱਚੇ ਟੀਚਰ ਨੂੰ ਵੀ ਔਖਾ ਨੀ ਹੋਂਦਾ ਪੜਾਨਾ ਫਿਰ ਤੋਂ, ਤੋ ਉਦਾ ਰੱਖਿਆ ਓਨਾਂ ਨੇ, ਫਿਰ ਲੇਕਿਨ ਬਾਦ ਚੋਂ ਲੇਕਿਨ ਪੈਰੈਂਟਸ ਨੂੰ ਪ੍ਰੋਬਲਮ ਆਂਦੀ ਏ ਨਾ ਕਿ ਨਈ ਤੂਸੀ ਕੱਠੇ ਸਾਰੇ ਬੱਚਿਆਂ ਨੂੰ ਇਕ ਸਾਥ ਹੀ ਰੱਖੋ, ਇਵੇਂ ਵੱਖ, ਵੱਖ ਨਾ ਰੱਖੋ, ਔਰ ਓ ਸਈ ਗਲ ਏ ਦੇਖੋ ਬੱਚ ਬੱਚੇਆਂ ਨੂੰ ਵੀ ਲੱਗਦੈ, ਕਿ ਹਾਂ ਅਸੀ ਥੋੜੀ ਇਨੇ ਵੀਕ ਨੇਗੇ। ਬੇਸ਼ੱਕ ਹੋਏ ਯਾ ਨਾ, ਲੇਕਿਨ ਓਨਾਂ ਨੂੰ ਫੀਲ ਹੋਂਦਾ ਏ ਆਪਾਂ ਨੂੰ ਅਲਗ ਰਖਿਆ ਗਿਆ ਇਵੇਂ ਦੇ ਕਰਕੇ ਤੋਂ ਥੋੜਾ ਨਹੀਂ ਫਿਰ ਹੁਨ ਤਾਂ ਉਹਨਾਂ ਨੇ ਫਿਰ ਇਹੀ ਕੀਤਾ ਕੀ ਇਕੱਠੇ ਹੀ ਨਾਲ ਬੈਠੇ ਕੇ ਇਸ ਵਾਰ ਤੋਂ ਚੀਟ ਕੱਟੀ ਚ ਕੱਢੀ ਸੀ ਉਹਨੇ ਉਹਨਾਂ ਨੇ ਕਿ ਜਿਹਦਾ ਨੰਬਰ ਜਿਹਦੇ ਚ ਲੱਗਿਆ ਉਹਦੇ ਚ ਹੋ ਜਾਏਗਾ ਯਾ ਰੋਜ਼ ਦੇ ਵਿੱਚ ਜਾਂ ਤ ਲੋਟਸ ਦੇ ਵਿੱਚ ਮਤਲਬ ਪੇਰੈਂਟਸ ਨੂੰ ਵੀ ਬੁਰਾ ਨਾ ਲੱਗੇ ਨਾ ਬ ਹਾਂਜੀ ਤੋਂ ਫੇਰ ਉਹ ਵੀ ਬੱਚਿਆਂ ਤੋਂ ਹੀ ਚਿੱਟ ਕਵਾਈ ਉਹਨਾਂ ਨੇ ਪੈਰੈਨਟ
ਅੱਛਾ ਅੱਛ ਪਹਿਲੇ ਹਾਂ ਪਹਿਲੇ ਕਿਸ ਤਰ੍ਹਾਂ ਹੋਂਂਦਾ ਆਇਆ ਹਾਂ-ਹਾਂ ਪਹਿਲੇ ਕਿਸ ਤਰ੍ਹਾਂ ਹਉੁਦਾ ਆ ਅਸਾਂ ਦੇ ਸਕੂਲ ਚ ਵੀ ਇਸ ਤਰ੍ਹਾਂ ਹੁੰਦਾ ਏ ਪਹਿਲੇ ਸਾਰੇ ਬੱਚੇ ਪਹਿਲੇ ਇੱਕ ਦੋ ਮਹੀਨੇ ਇਕੱਠੇ ਕਲਾਸ ਚ ਪੜ੍ਹਦੇ ਆਏ ਫੇਰ ਬਾਅਦ ਨੂੰ ਉਹ ਵਿੱਚ ਕਹਿੰਦੇ ਆ ਕਿ ਬਈ ਤੂੰ ਇਸੇ ਜਾ ਤੂੰ ਇਸੇ ਜਾ ਤੇਰੀ ਕਲਾਸ ਉੱਧਰ। ਤੇਰੀ ਕਲਾਸ ਉਦਰ ਹੈ ਫਿਰ ਉਹਨਾਂ ਨੂੰ ਫੀਲ ਹੁੰਦਾ ਕਿ ਅਸਾਂ ਸਾਨੂੰ ਕੱਢ ਛੋੜਿਆ ਨੀ। ਫਿਰ ਪੇਰੈਂਟਸ ਆਉਂਦੇ ਆ ਬਾਈ ਉਹਦੀ ਸਹੇਲੀ ਹੋਵੇ ਉਸ ਨਾਲ ਬੈਠਣੇ ਦਿਓ ਤੇ ਅ ਅਪਣਾ ਜਿਹੜੇ ਟੀਚਰ ਹੁੰਦੇ ਨੇ ਉਹ ਕਹਿੰਦੇ ਨਹੀਂ ਸਾਨੂੰ ਪਰਮਿਸ਼ਨ ਹੀ ਨਹੀਂ ਹੈ ਪਹਿਲੀ।
ਨਹੀਂ ਨਹੀਂ ਉਹੀ ਗੱਲ ਹੈ ਉਹੀ ਬਰਾਬਰ ਨਹੀਂ ਮੇਰਾ ਵੀ ਉਹੀ ਕਹਿਣਾ ਹੈਗਾ ਨਾ। ਕਿਵੇਂ ਕਿੱਦਾਂ। ਜਿਦਾ ਹੁਣ ਸਾਰੇ ਬੱਚੇ ਇੱਕ ਨਾਲ ਇਕੱਠੇ ਹੈਗੇ ਤੇ ਉਹਦੇ ਨਾਲ ਹੀ ਬੈਠਣਾ ਚਾਹੀਦਾ ਉਹਨਾਂ ਨੇ। ਜਿਵੇਂ ਫਰੈਂਡ ਸਕਦਾ ਫਰੈਂਡ ਕਰੋਂਦਾ ਹੁੰਦਾ ਨਾ ਉਹ ਆਪਣੇ ਨਾਲ ਬਹਿ ਸਕਦਾ ਹੈ ਬੱਚਿਆਂ ਦੇ ਨਾਲ।
ਫ੍ਰੇਡ ਸਰਕਲ ਬਰਾਬਰ ਇੱਕਦਮ ਬਰਾਬਰ
ਨ ਕੋੋ ਵੱਖਰਾ ਵੱਖਰਾ ਕਿ ਹਾਂ ਨਾ ਉਹੀ ਬਰਾਬਰ ਕਿਵੇਂ ਦੇਖੋ ਆਪਣੀ ਫਰੈਂਡ ਉਸਦੇ ਨਾਲ ਹੁਣ ਵੀ ਵਰਕ ਹੋਇਏ ਨਾ ਜਿਦੇ ਨਾਲ ਅ ਕਲਾਸਾਂ ਵਰਕ ਕੀਤੀ ਹੈ ਤਾਂ ਸਾਰੇ ਜਿਵੇਂ ਫਰੈਂਡਸ ਵੀਗੈਰਾ ਸੀ ਨਾ ਸਾਰੇ ਇੱਕ ਦਿ ਇਹ ਉੱਥੇ ਚਲਾ ਗਿਆ ਕਿੱਥੇ ਆ ਗਿਆ।
ਹਾਂ ਹਾਂ।
ਤੂੰ ਪੈਰੈਂਟਸ ਦਾ ਕਹਿਣਾ ਟੀਚਰ ਬੱਚੇ ਜਾ ਕੇ ਘ ਰ ਰੋਂਦੇ ਪਏ ਸੀਗੇ। ਕਿ ਸਾਨੂੰ ਮਤਲਬ ਮੇਰੀ ਫਰੈਂਡ ਉੱਥੇ ਚਲੇ ਗਈ ਮੈਂ ਇੱਥੇ ਆ ਗਈ ਹ ਫੇਰ। ਨਹੀਂ ਫੇਰ ਉਹ ਟੀਚਰ ਨੇ ਕੀਤਾ। ਤਾਂ ਜਿਹੜੇ ਮਤਲਬ ਜ਼ਿਆਦਾ ਇਹ ਕਲੋਜ਼ ਸੀਗੇ ਨਾ ਉਹਨਾਂ ਨੂੰ ਫਿਰ ਇੱਕ ਹੀ ਕਲਾਸ ਤੇ ਦੇ ਦਿੱਤਾ ਪਵੇ। ਉਹ ਬੱਚਾ ਟਿਕੀ ਨਹੀਂ ਰਿਹਾ ਸੀ ਨਾ ਕਲਾਸ ਦੇ ਵਿੱਚ ਤ ਬੋਲਦੇ ਨਹੀਂ। ਫਿਰ ਉਹਨਾਂ ਨੇ ਦੇਖ ਕੇ ਫਿਰ ਉਹਨੂੰ ਉਸਨ ਇਹ ਕਰਤਾ ਵ ਉਹਦਾ ਸਿਟ। ਕਰਤਾ ਇੱਕ ਕਲਾਸ ਚ ਦੋਹਨਾਂ ਨੂੰ। ਨਹੀਂ ਉੱਥੇ ਕਿ ਦਾ ਇਕੱਠੇ ਪੜ੍ਹੋ ਆਈ ਬਈ। ਨਹੀਂ ਠੀਕ ਹੈ ਉਓਦਾਂ ਕੁਛ ਇਦਨਾ ਇਸ਼ੂ ਨਹੀਂ ਹੈਗਾ ਅੱਛਾ ਹੈਗਾ। ਹਮ। ਬੱਚੇ ਕਿਵੇਂ ਨਾ ਪ੍ਰਾਈਵੇਟ ਲੇਕਿਨ ਜਿਹੜਾ ਉਹਨਾਂ ਦੀ ਫ਼ੀਸ ਹੈਗੀ ਨਾ। ਉਹ ਬੜੀ ਹੈਗੀ ਹੈ। ਬਹੁਤ ਹੈਗੀ ਹੈ ਫਿਰ ਵੀ ਬੋਲ ਨਾ। ਜਿਹੜੇ ਸਿਟੀ ਦੇ ਵਿੱਚ ਉਹਦੇ ਜ਼ਿਆਦਾ ਹੈਗੀ ਆ ਜਿਹੜੇ ਥੋੜ੍ਹਾ ਵਿਲੇਜ। ਟੈਪੈਡ ਹੇਨਾ ਉੱਥੇ ਤੋਂ ਵੀ ਬ ਫੀਸ ਠੀਕ ਨੇ ਸਾਡਾ ਜਿੱਥੇ। ਹੁਣ ਅਸੀਂ ਵਿਲੇਜ ਹੈ ਮਲਬ ਵਿਲੇਜ ਹੀ ਪੈਂਦਾ ਹੈ ਪੂਰਾ ਇੱਥੇ ਕਿਵੇਂ ਫੀਸ ਨਾ ਠੀਕ ਹੈਗੀ ਹੈ। ਇਹਨਾਂ ਦੀ ਮੇਰੀ ਕੁੜੀ ਦੀ ਪੂਰੀ ਸਾਲ ਦੀ ਫੀਸ ਜਾਂਦੀ ਹੈ ਮਤਲਬ ਸਿਰਫ ਸਕੂਲ ਦੀ ਤੀਹ ਤੀਹ ਹਜ਼ਾਰ।
ਅੱਛਾ।
ਤੀਹ ਹਜ਼ਾਰ ਜਾਂਦੀ ਹੈ ਬਟ ਬੱਸ ਦਾ ਖਰਚਾ ਵੱਖਰਾ ਹੁੰਦਾ ਨੌਸੌ ਰੁਪਇਆ ਮਹੀਨਾ ਬੱਸ ਦਾ ਜਾਂਦਾ। ਫਿਰ ਬੁੱਕਾਂ ਦਾ ਸਾਢੇ ਪੰਜ ਹਜ਼ਾਰ ਬੁੱਕਸ ਦਾ ਅਲੱਗ। ਫਿਰ ਯੂਨੀਫਾਰਮ ਦਾ ਹਜ਼ਾਰ ਰੁਪਇਆ ਤੁਸੀਂ ਪਕੜੋ। ਪੰਦਰਾਂ ਸੌ ਰੁਪਏ ਦੋ ਯੂਨੀਫਾਰਮ ਆਂਦੀ ਪੀਏ ਇੱਕ। ਸਪੋਰਟਸ ਦੀ ਏਕ ਡੇਲੀ ਯੂਸ ਵੀਅਰ ਜੇਦੀ ਹੁੰਦੀ ਏ ਵਾਰਮ ਬਸ ਮਤਲਬ। ਉਤੇ ਦਾ ਖਰਚਾ ਵੀ ਵੱਖਰਾ ਹੈ ਫਿਰ ਉਸਦੇ ਬਾਅਦ ਚੋਂ ਕੋਈ ਐਕਟੀਵਿਟੀ ਲੇਨੀ ਐ। ਉਹਦਾ ਖਰਚਾ ਵਾ ਕੇ ਮਤਲਬ ਮਤਲਬ ਇੱਕ ਲੱਖ ਤੱਕ ਉਹ ਨਿਕ ਆਰਾਮ ਨਾਲ ਚਲਾ ਜਾਂਦਾ।
ਹਾਂ ਬਰਾਬਰ ਬਰਾ ਨੱਬੇ ਤੱਕ ਜਾਂਦੇ ਹੀ ਜਾਂਦੇ ਬਰਾਬਰ ਬ ਬਰਾਬ।
ਔਰ ਫਿਰ ਉਹ ਕਹੇਗਾ ਬੱਚੇ ਨੂੰ ਉਹ ਬੋਲਦੇ ਨਾ ਉਹਨੇ ਲਿੱਤਾ ਤਾਂ ਮੈਨੂੰ ਲੈਣਾ ਹੀ ਲੈਣਾ।
ਹਾਂ ਉਹ ਤਾਂ ਗਾਲ ਹੈ ਈ ਹੈ।
ਉਹ ਕੋਈ ਐਕਟੀਵਿਟੀ ਉਹ ਸਹੀ ਗੱਲ ਹੋ। ਐਕਟੀਵਿਟੀ ਇੱਦਾਂ ਨਹੀਂ ਹੈ ਕਿ ਹੁਣ ਮੈਂ ਓਲੰਪਿਡ ਦਾ ਫੋਮ ਭਰਿਆ ਇਹਦਾ। ਉਹ ਵੀ ਇੱਕ ਤਿੰਨ ਸੌ ਰੁਪਏ ਦਾ ਇੱਕ ਸੁਬਜੈਕਟ ਸੀਗਾ। ਪੰਜ ਸਬਜੈਕਟ ਸੀ ਉਹਦੇ ਚ ਹਾਂਜੀ। ਪੰਜ ਸਬਜੈਕਟ ਸੀ। ਇੱਕ ਸਬਜੈਕਟ ਤਿੰਨ ਸੌ ਰੁਪਏ ਦਾ ਸੀਗਾ। ਉਹਦੇ ਚ ਹੀ ਬੁੱਕਾਂ ਵਗਰ ਮਿਲੇਗੀ ਸਾਰੀ ਤੇ ਫੇਰ ਮੈਨੇ। ਤਾਂ ਮੈਨੇ ਚ ਹੁਣ ਕਰਵਾਉਣਾ ਤਾਂ ਹੀ ਆਪਾਂ ਨੂੰ। ਤਾਂ ਮੈਨੇ ਤਿੰਨ ਸੌ ਰੁਪਏ ਦੇ ਕੇ ਦੋ ਸੁਬਜੈਕਟ ਲਿੱਤੇ ਫਿਰ। ਛੇ ਸੌ ਹੋ ਗਏ ਛੇ ਸੌ ਰੁਪਏ ਦੇ ਦੋ ਕੁ ਸਬਜੈਕਟ ਆਏ। ਉਹਨੇ। ਮਤਲਬ ਇਹ ਵੀ ਖਰਚਾ ਮਿਲ ਆ ਜਾਂਦੇ ਫਿਰ। ਉਹੀ ਔਰ ਇਹ ਗਰਮੈਂਟ ਚ' ਨਹੀਂ ਹੁੰਦਾ। ਇਨਾ ਗੌਰਮੈਂਟ ਚ' ਨਹੀਂ ਹੁੰਦਾ। ਗਰਮੈਂਟ ਕਿਵੇਂ ਹਾਂਜੀ। ਹਾਂਜੀ। ਉਹੀ, ਅਸੀ ਪ੍ਰਾਈਵੇਟ ਦੇ ਵਿੱਚ ਕਿਵੇਂ ਹੁੰਦਾ ਸਾਰਾ। ਵਹੀ- ਵਹੀ ਚਲੋ ਠੀਕ ਨੇ। ਮੈਂ ਤੁਹਾਨੂੰ ਕਰਨੀ ਹ ਨਾ। ਕੋਈ ਆਇਆ ਹੈ ਘਰ, ਮੈਂ ਕਰਨੀ ਹਾਂ ਫਿਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।